ਹੈਲੋ
ਹੈਲੋ
ਹਾਂਜੀ
ਸਾਛੀ ਕਾਲ ਜੀ।
ਸਛੀ ਕਾਲ ਜੀ ਹੋਰ ਜੀ ਕੈਸੇ ਓਂ ਕੀ ਹਾਲ-ਚਾਲ ਨੇ?
ਵਧੀਆ ਜੀ, ਵਧੀਆ ਜੀ ਵਧੀਆ ਜੀ।
ਕੀ ਕਰ ਰਏ ਸੀ?
ਤੇ ਹੁਣ ਦੋਂ ਮੈਂ ਕੁਛ ਨ ਵੇਲੀ ਵੇਲੀ ਸੀ ਅਸੀਂ।
ਅੱਛਾ ਵੇਲੀ ਹੋ ਗਏਂ ਹੈਂ?
ਹਾਂਜੀ ਵੇਲੇ ਸੀ।
ਹਾਂਜੀ ਤੁਸੀਂ ਐਕਵਾ ਐਕਟੁਆ ਚਲਾਂਦੇ ਐਕਟਵਾ ਵਗੈਰਾ ਕੁਛ ਬਾਈਕ ਬੂਈਕ?
ਹਾਂਜੀ ਐਕਟੀਵਾ ਚਲਾਦੀ ਆ ਮੈ।
ਐਕਟਵਾ ਚਲਾ ਦੇਓ ਬਛਾ ਜੀ। ਵਦੀਆ ਗੱਲ ਐ ਫੇਰ ਤੇ ਸਾਨੂੰ ਵੀ ਸੀਖਾਦੋ।
ਹਾਂਜੀ ਧੁਨੂੰ ਵੀ ਸੀਖਾ ਦ ਆ ਤੁਸੀਂ ਤਾਂ ਬੋਈਸ ਓ ਧੁਨੂੰ ਤਾਂ
ਬੇਲਕੁਲ-ਬੇਲਕੁਲ ਆਪਣਾ ਜੇੜੇ ਤੁਸੀਂ ਐਕਟਵਾ ਚਲਾਦੇ ਓ ਅਪਨੇ ਜੇੜੇ ਲਾਲ ਬੱਤੀਆਂ ਨੀਲੀ ਬੱਤੀਆ ਟੈਫਿਕ ਦਾ ਪਾਲਣ ਕਰਦੇ ਓ ਜਾਂ ਏਦਾਂ ਈ ਮਤਲੇ ਕੀ, ਚੱਲਦੀ ਰੈਂਦੀ ਐ, ਹੈਂ?
ਨਈ-ਨਈ ਐਦਾਂ ਨੀ ਚਲਾਦੇ ਜੀਦਾ ਅ ਲਾਈਟ ਏ ਹੋ ਜਾਂਦੀ ਐ
ਤੇ ਓ ਓਨਾਂ ਦੀ ਵੇਟ ਕਰਨੀ ਪੈਂਦੀ ਐ ਤੇ ਐਦਾਂ ਜੀਦਾਂ ਆ ਆ ਕਰੋਸ ਕਰੇਗੇ ਤੇ ਸਾਡੇ ਘਰ ਚਲਾਨ ਆਜੂਗਾ।
ਹਾਂ ਏ ਤਾਂ ਗੱਲ ਤੇਰੀ ਸਈ ਹੈਗੀ ਬੇਲਕੁਲ।
ਹਾਂਜੀ ਅੱਜ-ਕੱਲ ਓ ਨੀ ਐ ਕੇ ਓਥੇ ਈ ਫੜ ਕੇ ਧੋਨੂੰ, ਨ ਚਲਾਣ
ਹਾਂ ਅੱਜ-ਕੱਲ ਤੇ ਓਨਲਾਈਨ, ਓਨਲਾਈਨ ਦਾ ਜ਼ਮਾਨਾ ਹੈਗਾ ਆ।
ਹਾਂਜੀ ਓਨਲਾਈਨ ਘਰ ਸਾਡੇ ਘਰ ਭੇਜ ਦਿੰਦੇ ਆ ਜੀ। ਤੇ ਜਦ ਮੈਂ ਚਲਾਂਦੀ ਸੀ ਇਕ, ਹਾਂਜੀ-ਹਾਂਜੀ। ਜਦ ਮੈਂ ਚਲਾਂਦੀ ਆਂ ਤੋ ਮੈਨੂੰ ਪਤਾ ਐ ਕੀ ਲਾਈਟ ਹੋਈ ਪਈ ਏ ਤੇ ਮੈਂ ਰੁਕ ਜਾਂਦੀ ਓਥੇ ਏਥੇ ਖੜ ਜਾਂਦੀ ਐ ਵੇਟ ਕਰ ਲੈਂਦੀ ਐ। ਜਿਦਾਂ ਅ ਮੇਰਾ ਅ ਛੋਟਾ ਭਰਾ ਐ। ਹਾਂਜੀ ਜਿੱਦਾਂ ਸਾਡਾ ਭਰਾ ਐ ਓਹੋ ਨੀ ਕਰਦਾ ਓ ਅਹ ਕੱਢ ਲੈਂਦਾ ਓਨੂੰ, ਤੇ ਮੇਰੀ ਐਕਟੀਵਾ ਓ ਕੈਂਦਾ ਐ ਕੇ ਐਕਟਿਵਾ ਛੋਟੀ ਐ ਨਾ ਤੇ ਕੱਢ ਲੈਂਦਾ ਅ ਓ-ਓ ਚ ਕੁਛ ਨੀ ਹੋਊਗਾ ਤੇ ਓ ਕਾਰਨ ਨਾ ਜਦ ਓਦੇ ਵੀ ਚਲਾਨ ਆਏ। ਤਰ ਦੇਖੀ ਏਦਾਂ ਆਖੇ ਹੋਗੀ, ਹੈਂ ਏ ਕਿੱਦਾਂ ਹੋ ਗੇ ਗੇਆ ਤੇ ਤੇ ਆਪਾਂ ਨੂੰ ਫਿਰ ਵੇਟ ਕਰਨਾ ਚਾਈਦਾ ਐ ਜਿੱਦਾਂ ਲਾਈਟ ਹੋ ਜਾਂਦੀ ਐ ਤੇ ਆਪਾਂ ਨੂੰ ਏ ਨਈ ਕਰਨਾ ਹੁੰਦਾ ਛੇਤੀ ਕਾਢ ਲੀਏ।
ਹਾਂ ਆਪਨਾ ਲਾਲ ਬੱਤੀ ਹੈਗੀ ਏ ਲਾਲ ਬੱਤੀ ਦੇਖ ਕੇ ਰੁਕ ਜਾਨਾ ਚਾਈਦਾ ਐ। ਲਾਲ ਬੱਤੀ ਦੇਖ ਕੇ ਰੁਕ ਜਾਨਾ ਚਾਈਦਾ ਪੀਲੀ ਬੱਤੀ ਵਾਸਤੇ ਤਾਂ ਬੰਦਾ ਨੂੰ ਤਿਆਰ ਹੋ ਜਾਨਾ ਚਾਈਦਾ ਕੇ ਪੀਲੀ ਬੱਤੀ ਹੋਗੀ ਐ ਬਸ ਹੁਨ ਗ੍ਰੀਨ ਲਾਈਟ ਹੋਏਗੀ ਤੇ ਨਾਲ ਈ ਅਸੀਂ ਚੱਲਨਾ ਹੈਗਾ ਜੇ ਏਦਾਂ ਹੁੰਦਾ ਨਾ, ਹਾਂ ਮੈਨੂੰ ਮੈਨੂੰ ਤਾਂ ਪਤਾ ਨੀ ਨਾ ਅਸੀਂ ਕੱਡੀ ਗੱਡੀ ਚਲਾਈ ਨੀ ਐ ਅਸੀਂ ਪੈਦਲ ਈ ਘੁੰਮਦੇ ਆਂ।
ਹੋਰ, ਤੁ ਥੋਨੂੰ ਤਾਂ ਪਤਾ ਹੋ ਗੇਆ ਸਾਨੂੰ ਵੀ ਦੱਸ ਦੋ ਫਿਰ।
ਅੱਛਾ ਜੀ, ਹੋਰ ਆਪਨਾ ਜਦ ਵੀ ਕਾਰ ਚਲਾਓ ਆਪਨਾ ਸੀਟ ਬੈਲਟ ਲਗਾ ਕੇ ਰੱਖੋ ਨਾ, ਜਦ ਵੀ ਕਾਰ ਚਲਾਨੀ ਆ ਸੀਟ ਬੈਲਟ ਬੋਤ ਜ਼ਰੂਰੀ ਹੈਗੀ ਆ। ਹਾਂਜੀ-ਹਾਂਜੀ-ਹਾਂਜੀ। ਹੈਲੋ
ਕੋਨ ਐ ਯਾਰ ਹੈਲੋ, ਹਾਂਜੀ ਮੈਂ ਕਿਆ ਫਿ ਛੋਰਾ, ਵਾਜ ਕੱਟ ਰਈ ਐ ਥੋਡੀ।
ਨਈਂ ਆਵਾਜ਼ ਸਈ ਆ ਰਈ ਤੁਆਡੀ ਤਾਂ। ਮੈਂ ਕਿਆ ਜਦ ਵੀ ਬੰਦਾ ਕੋਈ ਕਾਰ ਕੂਰ ਚਲਾ ਰਿਆ ਹੋਵੇ ਨਾ ਆਪਨਾ ਸੀਟ ਬੈਲਟ ਲਗਾ ਕੇ ਰੱਖਨੀ ਚਾਈਦੀ ਨਾ, ਬਿਲਕੁਲ ਆਪਨਾ ਧਿਆਨ ਰੱਖਨਾ ਚਾਈਦਾ ਟ੍ਰੈਫਿਕ ਦਾ। ਟ੍ਰੈਫਿਕ ਦੇ ਜੇੜੇ ਰੂਲ ਹੈਗੇ ਨੇ ਓਨਾਂ ਨੂੰ ਪੂਰਾ ਕੋਪਰੇਟ ਕਰਨਾ ਚਾਈਦਾ ਓਨਾਂ ਨੂੰ ਨਾ ਬਿਲਕੁਲ।
ਹਾਂਜੀ ਬਿਲਕੁਲ ਕਰਨਾ ਚਾਈਦਾ।
ਹਾਂਜੀ। ਜੀ ਤੁਸੀਂ ਵੀ ਕਰਦੇ ਓਂ ਜਾਂ ਏਦਾਂ ਈ ਚਲਾਂਦੇ ਓਂ ਮਤਲਬ ਕੀ।
ਨਈਂ ਮੈਂ ਵੀ ਕਰਦੀ ਆਂ, ਮੈਂ ਏਦਾਂ ਨੀ ਚਲਾਂਦੀ।
ਹਾਂਜੀ-ਹਾਂਜੀ ਕਰਨੇ ਚਾਈਦੇ ਬਿਲਕੁਲ-ਬਿਲਕੁਲ ਆਪਨੀ ਜਾਨ ਵੀ ਕੀਮਤੀ ਐ ਤੇ ਸਾਮਣੇ ਵਾਲੇ ਦੀ ਜਾਨ ਕੀਮਤੀ ਐ ਨਾ।
ਹਾਂਜੀ-ਹਾਂਜੀ।
ਹਾਂਜੀ, ਹੁਨ ਕਈ ਲੋਕੀ ਹੁੰਦੇ ਆ ਮਤਲਬ ਕੀ ਰਾਤ ਨੂੰ ਡਰਿੰਕ- ਡਰੂੰਕ ਰਾਤ ਨੂੰ ਡਰਿੰਕ-ਡਰੂੰਕ ਕਰਕੇ ਤੇ ਲੋਕ ਅੰਨੇਵਾਅ ਗੱਡੀਆਂ ਚਲਾਂਦੇ ਨੇ, ਕਾਰਾਂ ਬਾਈਕਾਂ ਚਲਾਂਦੇ ਨੇ। ਆਪਨਾ ਆਪਨੇ ਆਪ ਨੂੰ ਵੀ ਖ਼ਤਰਾ ਹੈਗਾ ਤੇ ਸਾਮਣੇ ਵਾਲੇ ਨੂੰ ਵੀ ਖ਼ਤਰਾ ਹੈਗਾ ਨਾ ਦੋਨਾਂ ਨੂੰ ਖ਼ਤਰਾ ਹੈਗਾ। ਉਸ ਚੀਜ਼ ਦੀ ਲੋਕ ਬਿਲਕੁਲ ਵੀ ਬਿਲਕੁਲ ਪਰਵਾਹ ਨੀ ਕਰਦੇ ਨਾ ਓਸ ਚੀਜ਼ ਦੀ ਲੋਗ। ਹੁਨ ਆਂਦਾ ਦੂੰਦ ਮਤਲਬ ਹਾਂਜੀ ਲਾ ਲਾਪਰਵਾਈ ਕਰਦੇ ਨੇ ਬਿਲਕੁਲ ਜੀ ਲਾਪਰਵਾਈ ਨਾਲ ਕੰਮ ਕਰਦੇ ਨੇ ਫਿਰ ਉਸ ਚੀਜ਼ ਦਾ ਨੁਕਸਾਨ ਵੀ ਹੁੰਦਾ ਹੈਗਾ ਦੋਨਾਂ ਪਾਲਟੀਆਂ ਨੂੰ। ਮੰਨਲੋ ਹੁਨ ਤੁਸੀਂ ਕਿਸੇ ਦੇ ਵਿੱਚ ਬਾਈਕ ਮਾਰੋਗੇ ਤਆਨੂੰ ਵੀ ਚੋਟ ਲੱਗੇਗੀ। ਸਾਮਣੇ ਵਾਲੇ ਨੂੰ ਵੀ ਲੱਗੇਗੀ।
ਹਾਂਜੀ ਬਿਲਕੁਲ ਲ
ਮੀਟਰ ਲੱਗੇਏ ਨਾ ਸੜਕਾਂ ਤੇ ਹੁਣ ਤਾਂ ਸਪੀ ਮੀਟਰ ਲੱਗਗੇ, ਚੰਡੀਗੜ੍ਹ ਵਗੈਰਾ ਵੱਡੇ-ਵੱਡੇ ਸ ਚਲਾ ਜਾਉ, ਤੇ ਮੰਨ ਲੋ ਹੁਣ ਤੁਸੀਂ ਗੱਡੀ ਤੁਹਾਡੀ ਤੇਜ਼ ਜਾ ਰਹੀ ਅੇ ਸਪੀਡ ਤੇ, ਥੋੜ੍ਹੀ, ਉਹਨਾਂ ਨੂੰ ਜਿੱਦਾਂ ਦੇਖ ਮੈ, ਆਪਣਾ ਉਹ ਦੇ ਕੈਮਰੇ ਚ' ਰਿਕਾਰਡ ਹੋ ਜਾਣੇ ਕਿ, ਇਹ ਗੱਡੀ ਇਸ ਸਪੀਡ ਤੇ ਗਈ ਇੱਧਰੋਂ ਉਹ ਤੁਹਾਡਾ ਔਨਲਾਈਨ ਚਲਾਣ ਘਰ ਆ ਜਾਣਾ, ਫਿਰ ਤੁਸੀਂ ਕਉਗੇ ਅੇ ਤੇ ਮੈਂ ਕੀਤਾ ਈ ਨਹੀ। ਤੁਸੀਂ ਕੀਤਾ ਨੀ ਇਹ ਹੋ ਗਿਆ ਅੇ।
ਹਾਂਜੀ। ਨਹੀਂ ਹੁਣ ਤੇ ਇਹਨਾ ਐ ਕਿ ਲਿਖਾ ਵੀ ਹੁੰਦਾ ਅੇ ਕਿ ਇੰਨੀ ਸ ਸਪੀਡ ਤੇ ਚਲਾਉਣੀ ਅੇ ਗੱਡੀ, ਤੇ ਲੋਕੀ ਨਾ ਕਈ, ਏਦਾਂ ਹੁੰਦੇ ਆ ਨਾ
ਲੋਕ ਸਮਝਦੇ ਨੀ, ਹੁਣ ਜਿਹੇ ਡਰਿੰਕ ਕੀ ਤੀ ਉਹਨੂੰ ਨੀ ਪਤਾ ਨਾ ਬਈ, ਗੱਡੀ ਸੱਤਰ ਤੇ ਹੈ ਕਿ ਸੌ ਤੇ ਹੈ। ਹਾਂਜੀ-ਹਾਂਜੀ, ਸਹੀ ਗੱਲ ਅੇ ਜੀ ਕੋਈ-ਕੋਈ ਸਮਝਦਾਰ ਹੁੰਦਾ ਬਾਕੀ ਬਾਕੀ ਅੱਜ-ਕੱਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਨਾ, ਡਰਾਈਵਿੰਗ ਦਾਰੂ ਪੀ ਕੇ ਰਾ ਤੁਹਾਨੂੰ, ਦੇਖ ਲਓ ਬਸ ਹੁਣ ਤੁਸੀਂ ਸੜਕਾਂ ਤੇ ਹਾਂਜੀ- ਹਾਂਜੀ ਉਹ, ਨਾਂ ਨੂੰ ਕੁੱਛ ਫਰਕ ਨੀ ਪੈਂਦਾ ਕੌਣ ਜਾ ਰਿਹਾ ਅੱਗੇ ਆਪਣਾ। ਸਾਈਡ ਲਗਾਈ ਤੇ, ਟੱਕਰ ਲੱਗ ਗਈ ਜੀ ਚਲੋ, ਬਾਅਦ ਹੀ ਪਤਾ ਲੱਗਦਾ ਜੀ। ਗੱਲ ਤ ਕੀ ਹੋਈ ਹੈ ਜੀ।
ਹਾਂਜੀ।
ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਆਪਣੇ ਇੱਧਰ, ਐਕਸੀਡੈਂਟ ਹੋਇਆ ਸੀ ਮਤਲਬ ਕਿ ਇੱਕ ਬਾਈਕ ਵਾਲਾ ਜਾ ਰਿਹਾ ਸੀ, ਪਿੱਛੋਂ ਟਰੱਕ ਆਇਆ ਸੈਡ ਲਗਾਈ ਬੰਦੇ ਨੇ। ਉਹਓ ਕੀ ਹੋਇਆ ਜੀ ਉਹ ਪਿਛਲਾ ਟਾਇਰ ਉਹਦੇ ਉੱਪਰ ਹੀ ਚੜ ਗਿਆ ਜੀ।
ਹਾਂਜੀ।
ਬਸ ਜੀ ਬੁਰਾ ਹੀ ਹਾਲ ਹੋ ਗਿਆ ਸੀ ਬੰਦਾ ਦੇਖਣ ਵ ਦੇਖਣ ਯਗਾ ਦੇਖਣੇ ਯੋ ਉੱਥੇ ਹੀ। ਓਨ ਦਾ ਸਪੋਟ ਡੈਡ ਹੋ ਗਿਆ ਸੀ। ਹਾਂ ਲਾਪਰਵਾਹੀ ਹੈਗੀ ਹੈ ਮੰਨ ਲਓ ਹੁਣ, ਤੁਹਾਡਾ ਟਰੱਕ ਹੈਗਾ ਤੁਹਾਡੇ ਟਰੱਕ ਦਾ ਵਜਨ ਹੈਗਾ ਜੀ ਦੋ ਦੋ ਟਨ ਦਾ ਮਤਲਬ ਕਿ ਦੋ ਟਨ ਤੁਸੀਂ ਵਜਨ ਪਾ ਸਕਦੇ ਹੋ। ਰੱਖ ਇਧਰ, ਹੁਣ ਤੁਸੀਂ ਦੋ ਟਨ ਦਾ ਚਾਰ ਟਨ, ਵਜਨ ਪਾ ਲਿਆ ਤੁਹਾਡੇ ਕੋਲ ਕੰਟਰੋਲ ਹੀ ਨਹੀਂ ਹੋਣਾ। ਉਸ ਤੋਂ ਬਾਅਦ ਨਸ਼ਾ ਕੀਤਾ ਹੁੰਦਾ ਟਰੱਕ ਵਾਲਿਆਂ ਨੇ, ਇਹਨਾਂ ਤੇ ਤਾਂ ਰੋਕ ਹੋਣੀ ਚਾਹੀਦੀ ਨਾ ਪੂਰੀ ਮਤਲਬ। ਪੁਲਿਸ ਨੂੰ ਇਹਨਾਂ ਤੇ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਜਿੱਦਾਂ ਟਰੱਕ ਅਵਰ ਦੌੜ ਚੱਲਦੇ ਨੇ।
ਹਾਂਜੀ। ਮੈਂ ਕਰਦੇ ਨੀ ਹੈ। ਪੁਲਿਸ ਵਾਲੇ ਵੀ ਕਰਦੇ ਨੇ ਲਾਪਰਵਾਹੀ ਕਰਦੇ ਹੈ। ਇਹ ਜੇ, ਟਰੱਕ ਚਲਾਉਂਦੇ ਆ ਨਸ਼ਿਆਂ ਕਰਕੇ ਚਲਾਉਂਦੇ ਆ। ਪੁਕੀ ਲਾ ਲੈਂਦੇ ਆ। ਹਾਂਜੀ। ਸੂਟਾ ਲਾ ਲੈਂਦੇ ਹੋ ਜੀ।
ਅੱਛਾ ਤੁਹਾਨੂੰ ਪਤਾ ਭੁੱਕੀ ਬਾਰੇ ਭੁੱਕੀ ਕੀ ਹੁੰਦੀ ਹੈਂ।
ਨਹੀਂ, ਦੇਖੀ ਤਾਂ ਹੈ ਨੀ ਕਦੇ। ਅਤੇ ਸੁਣੀ ਤਾਂ ਹੈ ਪੰਜਾਬ 'ਚ ਬਹੁਤ ਹੁੰਦੀ ਹੈ। ਹਾਂਜੀ। ਪੰਜਾਬ ਤੋਂ ਬਹੁਤ ਹੁੰਦੀ ਹੈ। ਤੇ ਅੱਜ ਕੱਲ੍ਹ ਦੇ ਕੀ ਹੈ ਨਿਆਣੇ ਜਿੱਦਾਂ ਛੋਟੇ- ਛੋਟੇ ਮੁੰਡੇ ਹੁੰਦੇ ਆ ਉਹ ਵੀ ਨਸ਼ਾ ਕਰਦੇ ਹੈ। ਇਹ ਕੀ ਹੈ ਕਿ ਕਿਹਦੀ ਗ਼ਲਤੀ ਹੈ ਦੱਸੋ ਮੈਨੂੰ। ਕਿਹਦੀ ਗ਼ਲਤੀ ਹੈ ਇਹ ਦੱਸੋ ਮੈਨੂੰ।
ਸਭ ਮਾਂ- ਬਾਪ ਦੀ ਗੱਲਤੀ।
ਮਾਂ- ਪਿਓ ਦੀ ਗਲਦੀ ਨਹੀਂ ਹੁੰਦੀ। ਜਿਹੜਾ ਨਸ਼ਾ ਵੇਚਦੇ ਆ ਓਦਾਂ ਦੀ ਗੱਲ ਉਹਦੀ ਹੈ ਓ ਉਮਾ ਦੀ ਗ਼ਲਤੀ ਹੁੰਦੀ ਆਈ ਐ ਤੇ ਜਿਹੜੇ ਵੇਚਦੇ ਆ ਲੋਕੀ ਸਾਹਮਣੇ ਲਾ ਕੇ ਰੱਖੂਗੇ ਘਰ ਚ ਲਾ ਕੇ ਰੱਖਦੇ ਹੈ ਤੇ ਕਿਨੂੰ, ਕਿਸੇ ਨੂੰ ਪਸ ਹੁੰਦਾ ਹੈ ਕਿਸੇ ਨੂੰ ਨਹੀਂ ਹੁੰਦਾ, ਇਦਾਂ ਕਰਦੇ ਆ ਲੋਕੀ ਵੀ ਤਾਂ ਬਗਾੜਨੇ ਦੀ ਆਪਾਂ ਇਹ ਇਹ ਦੇਖੀਏ, ਜਿੱਦਾਂ ਆਪਾਂ ਹੈ ਤੇ ਮੈਂ ਤੁਹਾਡੇ ਕੋਲ ਇੱਕ ਦਿਨ ਬੈਠੂੰਗੀ ਦੋ ਦਿਨ ਬੈਠੂਗੀ ਤੀਜੇ ਦਿਨ ਮੈਂ ਵੀ ਨਾ, ਨਾਲ ਹੋ ਜਾਊਗੀ ਤੁਹਾਡੇ ਹੈ।
ਓ ਤਾਂ ਹੈ ਹੀ ਹੈ ਮੱਛੀ, ਪਾਣੀ ਦੇਖ ਕੇ ਰੰਗ ਬਦਲਦੀ ਹੈ ਸਹੀ ਗੱਲ ਇਦਾਂ ਤਾਂ
ਤੁਸੀਂ ਇੱਕ ਵਾਰੀ ਮਨਾ ਕਰੋਗੇ ਦੋ ਵਾਰੀ ਮਨਾ ਕਰੋਗੇ, ਤੀਜੀ ਵਾਰੀ ਖੁੱਦ ਬੋਲੂਗੇ ਸਾਨੂੰ ਵੀ ਕਰਾ ਦੇ ਯਾਰ, ਏਦਾਂ ਹੁੰਦਾ ਤੇ ਲੋਕੀ, ਏਦਾਂ ਵੀ ਵਿਗੜ ਜਾਂਦੇ ਕਿਉਂਕਿ ਮਾੜਾ ਮੋਟਾ ਉਦੋਂ, ਕਰੀਬ ਕਰਨ ਦਾ ਉਹਨਾਂ ਨੂੰ ਨਸ਼ਾ,
ਹਾਂਜੀ ਸਹੀ ਗੱਲ ਹੈ ਬਿਲਕੁਲ ਬਿਲਕੁਲ ਜੀ ਏਦਾਂ ਚੱਲ ਰਿਹਾ ਸਭ ਜਗ੍ਹਾ ਨਾ, ਦੇਖੋ ਦੇਖ ਬਸ ਹੁਣ ਨਾਲ ਵਾਲਾ ਬੰਦਾ ਵੀ ਕਰਨਾ ਚਾਲੂ ਕਰ ਦਿੰਦਾ
ਹਾਂਜੀ ਜਿੱਦਾਂ, ਕੋਈ ਨਹੀਂ ਕਰਦਾ ਤਾਂ ਉਹ ਤੋਂ ਸਾ ਓ ਬੈਠੂਗਾ ਵੀ ਨਹੀਂ ਉਹਦੇ ਨਾਲ
ਹਾਂਜੀ ਹਾਂਜੀ ਸਹੀ ਗੱਲ ਹੈ ਜੀ,
ਹਾਂਜੀ। ਜੇ ਕਰ ਜੇ ਜੇ ਹੁੰਦਾ ਨਾ ਥੋੜਾ ਮੋਟਾ ਕਰਦਾ ਹੁੰਦਾ ਤੇ ਉਹ ਹੋਰ ਕਰਦਾ ਉਹਦੇ ਨਾਲ ਲੱਗੇ ਕੇ।
ਹਾਂਜੀ। ਹੁਣ ਮੰਨ ਲਓ ਤੁਸੀਂ ਉਹ ਵੀ ਛੱਡ ਦੋ ਤੁਸੀਂ ਨਸ਼ੇ ਨੁਸ਼ੇ ਦੀ ਗੱਲ ਤਾਂ ਹੋਈ। ਇੱਕ ਨਾ ਜਿਹੜਾ ਇਹ ਅੱਜ ਗੱਲ ਤੁਸੀਂ ਚਲਾ ਰਹੇ ਹੋ ਜਿਹੜਾ ਗੱਲ ਕਰ ਰਹੇ ਹੋ ਤੁਸੀਂ ਅੱਜ
ਹਾਂਜੀ।
ਮਤਲਬ ਸਮਝ ਗੇ ਨਹੀਂ, ਮਤਲਬ ਜਿੱਦਾਂ ਤੁਸੀਂ ਗੱਲ ਕਰੋ ਫੋਨ ਮੋਬਾਇਲ ਫੋਨ ਕਹਿ ਰਿਹਾ ਮੈਂ ਮੋਬਾਇਲ ਫੋਨ, ਜਿਸ ਚੀਜ਼ ਨਾਲ ਤੁਸੀਂ ਗੱਲ ਕਰ ਰਹੇ ਹੋ। ਸਭ ਤੋਂ ਵੱਡਾ ਤੇ ਹਾਦਸੇ ਦਾ ਕਾਰਨ ਤਾਂ ਹੀ ਹੈਗਾ। ਸਭ ਤੋਂ ਵੱਡਾ ਕਾਰਨ ਹਾਂ ਐਕਸੀਡੈਂਟ ਦਾ ਐ ਹੀ। ਮੰਨਲਓ ਕਿ ਲੋਕ ਨਾ ਪਰਵਾਹ ਨਹੀਂ ਕਰਦੇ, ਮੰਨਲਓ ਕੋਈ ਕੋਲ ਆ ਗਈ ਨਾਲ ਹੀ ਕੋਲ ਚੈੱਕ ਲੈਣਗੇ ਤੇ ਕੀ ਹੋਏਗਾ ਜੀ ਐਕਸੀਡੈਂਟ, ਇੱਕ ਫੋਨ ਹੋਏਗਾ ਕੰਨ ਤੇ ਇੱ ਇੱਕ ਹੱਥ ਫੋਨ ਤੇ ਫੋਨ ਤੇ ਹੋਏਗਾ ਇਹ ਹੱਥ ਹੋਏਗਾ ਬਾਈ ਬਾਈਕ ਤੇ ਆਪਣੇ ਆਪ ਗੱਡੀ ਚੱਲ ਰਹੀ ਹੈ। ਅੱਗੇ ਪਿੱਛੇ ਕੁਛ ਨੀ ਦੇਖ ਰਹੇ ਫੋਨ ਕਰਨ ਤੇ ਕੋਈ ਆਏਗਾ ਤੇ ਠੋਕ ਦੇਗਾ ਜਾਂ ਤੁਸੀਂ ਕਿਤੇ ਗਲੀ ਚ ਠੋਕ ਦੋਗੇ ਸਭ ਤੋਂ ਵੱਡਾ ਫੋਨ ਤਾਂ ਫੋਨ ਤਾਂ ਚੁੱਕਣਾ ਹੀ ਨਹੀਂ ਚਾਹੀਦਾ। ਫੋਨ ਅਗਰ ਬਹੁਤ ਜ਼ਰੂਰੀ ਫੋਨ ਆ ਗਿਆ ਕਿਸੇ ਦਾ ਤਾਂ ਬਾਈਕ ਨੂੰ ਸਾਈਡ ਤੇ ਰੋਕੋ ਰੋ ਕਿ ਆਪਣਾ ਆਰਾਮ ਨਾਲ ਇੱਕ ਦੋ ਮਿੰਟ ਗੱਲ ਕਰੋ, ਜਾਂ ਤੇ ਉਹਨੂੰ ਕਹਿ ਦੋ ਬਾਅਦ ਵਿੱਚ ਮੈਂ ਡਰਾਈਵਿੰਗ ਕਰ ਰਿਹਾ। ਥੋੜੀ ਦੇਰ ਬਾਅਦ ਕੋਲ ਕਰਾਂਗੇ, ਉਸ ਤੋਂ ਆਪਾਂ ਬੜਾ ਬਚਾਅ ਕਰ ਸਕਦੇ ਹਾਂ, ਦੁਰਘਟਨਾ ਤੋਂ ਬਚ ਸਕਦੇ ਹਾਂ। ਐਕਸੀਡੈਂਟ ਵਗੈਰਾ ਦਾ ਬਹੁਤ ਜ਼ਿਆਦਾ ਬਚਾਅ ਹੋ ਸਕਦਾ ਸਾਡਾ ਹਾਂਜੀ। ਹੋਰ ਤੁਸੀਂ ਦੱਸੋ ਤੁਹਾਡੇ
ਤੁਸੀਂ ਹਾਂਜੀ। ਨਹੀਂ ਤੁਸੀਂ ਅਹ ਜਿਹੜੀ ਗੱਲ ਕੀ ਕੀਤੀ ਹੈ ਨਾ ਸਹੀ ਕੀਤੀ ਹੈ। ਇਹ ਲੋਕੀ ਕਰਦੇ ਹੀ ਏ
ਹਾਂਜੀ। ਤੁਸੀਂ ਦੱਸੋ ਤੁਹਾਡੇ ਕੀ ਮਤਲਬ ਕਿ ਤੁਸ ਕਿਵੇਂ -ਕਿਵੇਂ ਰੋਕ ਸਕਦੇ ਹੋ ਮਤਲਬ ਕੋਈ ਰੋਕਣ ਦਾ ਦੱਸੋ ਮਤਲਬ ਐਕਸੀਡੈਂਟ ਘੱਟ ਹੋਣ ਮਤਲਬ ਰੋਕ ਸਕੋ, ਕੋਈ ਦੁਰਘਟਨਾ ਨੂੰ ਰੋਕ ਸਕਦੇ ਹੋ ਕਿਸੇ ਤਰੀਕੇ ਨਾਲ
ਦੇਖੋ। ਜਿੱਦਾਂ ਸਰਕਾਰ ਨੇ ਏਨਾ ਰੂਲ ਕਰਤਾ ਦੇਖੋ ਕੈਮਰੇ ਲਾ ਤੇ ਸੜਕਾਂ ਤੇ ਤੇ ਲੈਟੇ ਵੀ ਲਾਈ ਐ ਉਹ ਉਸਕਾ ਵੀ ਅ ਵੋ ਨੀ ਕਰਦੇ ਹੈ ਨਾ ਲੋਕੀ, ਤੇ ਵੇਟ ਵੀ ਨਹੀਂ ਕਰਦੇ ਲੋਕ ਕੀ ਏਦਾਂ ਹੀ ਕੱਢ ਲੈਂਦੇ ਆ ਗੱਡੀ, ਤੇ ਇਹ ਗਲਤ ਐ, ਤੇ ਇਹ ਇਹ ਦੁਨੀਆਂ ਦੀ ਵਾਤ ਅੱਜੇ ਜਿੱਦਾਂ ਆਮ ਲੋਕ ਐ। ਆਪਾਂ ਕਹੀਏ ਏਦਾਂ ਨੀ ਚੱਲਣਾ ਏਦਾਂ ਨਹੀਂ ਕਰਨਾ। ਅਸੀਂ ਤਾਂ ਨਾ ਸਾਡੇ ਜੋ ਪਰਿਵਾਰ ਹੁੰਦਾ ਉਹਨੂੰ ਰੋਕ ਸਕਦੇ ਐ
ਹਾਂਜੀ ਸਹੀ ਗੱਲ ਹੈ। ਜੀ ਬਿਲਕੁਲ ਹਾਂਜੀ -ਹਾਂਜੀ।
ਜਿੱਦਾਂ ਹੋਰ ਲੋਕ ਹੁੰਦੇ ਆ ਉਹਨੂੰ, ਉਹਨੂੰ ਨ ਰੋਕ ਸਕਦੇ ਉਹ ਉੱਥੇ ਈ ਬੋਲਦੇ ਤੁਹਾਨੂੰ ਕੀ ਐ ਜੀ।
ਹਾਂਜੀ -ਹਾਂਜੀ।
ਤੁਹਾਡਾ ਕੀ ਮਤਲਬ ਐ ਸਾਨੂੰ ਰੋਕਣੇ ਦਾ
ਹਾਂ ਬਿਲਕਲ
ਭਾਵੇਂ ਉਹ ਉਹਦੀ ਭਲਾਈ ਦੇ ਨਾਲ ਅ ਆਪਾਂ ਭਲਾਈ ਦੇ ਨਾਲ ਬੋਲਦੇ ਪਏ ਐ ਤੇ ਸੋਚਦੇ ਨੀ ਐ ਲੋਕੀ, ਸੋਚਦੇ ਨੀ ਐ ਤੁਹਾਨੂੰ ਕੀ ਐ ਜੀ ਅਸੀਂ ਤਾਂ ਚਲਾਵਾਂਗੀ ਜੀ ਏਦਾਂ ਬੋਲਦੇ ਐ। ਤੇ ਲੋਕੀ ਜਬ ਸਰਕਾਰ ਦੀ ਵੀ ਨਹੀਂ ਮੰਨਦੇ
ਹੈਲੋ। ਦੁਬਾਰਾ ਕਾਲ ਕਰੀਏ, ਦੁਬਾਰਾ ਕਾਲ ਕਰੀਏ।
ਹਾਂਜੀ- ਹਾਂਜੀ।
ਤੁਸੀਂ ਕਰੋਗੇ ਮੈਂ ਕਰਾਂ, ਸਤਿ ਸ੍ਰੀ ਅਕਾਲ ਜੀ ਤੁਸੀਂ ਕਰੋਗੇ ਮੈਂ ਕਰਾਂ ਸਤਿ ਸ਼੍ਰੀ ਅਕਾਲੀ ਜੀ-ਸਤਿ ਸ਼੍ਰੀ ਅਕਾਲ ਆ ਜਾਓ।
ਇੱਕ ਮਿੰਟ
ਚਲੋ ਠੀਕ ਹੈਏ ਚੰਗਾ ਜੀ।
ਵਟਸਐਪ ਤੇ ਗਲ ਕਰੋ ਸਿੰਪਲ।
ਹਾਂਜੀ ਹਾਂਜੀ ਸ